ਹੈਲੋ! ਸਤਿ ਸ਼੍ਰੀ ਅਕਾਲ ਜੀ, ਹੋਰ, ਸੁਨਾਓ ਕਿਵੇਂ ਓ?
ਬਸ ਵਧੀਆ‌, ਤੁਸੀਂ ਸੁਨਾਓ?
ਬਸ, ਹਾਂਜੀ-ਹਾਂਜੀ ਆਪਾਂ ਵੀ ਵਧੀਆ, ਸਭ ਠੀਕ-ਠਾਕ।
ਹੋਰ, ਕੀ ਕਰਦੇ ਸੀਗੇ?
ਕੁਛ ਵੀ ਨੀ ਬੱਚਿਆਂ ਨੂੰ ਸੁਲਾ ਰੇ ਹੀ, ਇੱਕ ਸੌਂਗੀ ਆ, ਦੂਜੀ ਮੇਰੇ ਗੋਦੀ'ਚ ਪੈਗੀ ਆ, ਕਹਿੰਦੀ ਮੰਮਾ ਮੈਂ ਤਾਡੇ ਲਾਗੇ ਈ ਬੈਠਨਾ ਐ।
ਚਲੋ ਵਧੀਆ ਯਾ, ਬਸ ਬੱਚੇਆ ਦੇ ਸਕੂਲ ਸਟਾਰਟ ਹੋਨ ਵਾਲੇ ਆ, ਨਵੇਂ ਖਰਚੇ ਸਟਾਰਟ ਹੋਨ ਵਾਲੇ ਆ।
ਹਾਂਜੀ-ਹਾਂਜੀ ਬੱਚੇਆਂ ਦੇ ਸਕੂਲ ਤੇ, ਹੋਰ ਰਹਿਗੇ ਥੋੜੇ ਦਿਨ ਤੇ ਖਰਚ ਤੇ ਫੀਸਾਂ ਵੀ ਤੁਹਾਨੂੰ ਪਤਾ ਆਣ ਈ ਵਾਲੀਆਂ ਵਾ, ਪੇਪਰਾਂ ਛੁੱਟੀਆਂ ਤੋਂ ਬਾਦ ਵਿੱਚ ਸਕੂਲ ਵਾਲਿਆਂ ਨੇ ਫੀਸਾਂ ਲੈਣੀਆਂ ਸ਼ੁਰੂ ਕਰ ਦੇਨੀ ਐ।
ਬਿਲਕੁਲ-ਬਿਲਕੁਲ, ਓ ਤਿੰਨ-ਤਿੰਨ ਮੀਨੇ ਦੀ ਫੀਸ ਜਾਨੀ ਐ।
ਹਾਂਜੀ-ਹਾਂਜੀ ਇੰਸਟਾਲਮੈਂਟ, ਥ੍ਰੀ-ਥ੍ਰੀ ਦੀ ਇੰਸਟਾਲਮੈਂਟ ਜਾਂਦੀ ਆ।
ਬਿਲਕੁਲ, ਤੁਹਾਡੇ ਅਨੁਸਾਰ ਪੈਸੇ ਦੀ ਬੱਚਤ ਕਿਉਂ ਜ਼ਰੂਰੀ ਐ?
ਹਾਂਜੀ, ਜੀ ਪੈਸੇ ਦੀ ਬੱਚਤ ਜੀ ਬੋਤ ਜ਼ਰੂਰੀ ਐ, ਕਿਉਂਕਿ ਜੇ ਸਾਡੇ ਕੋਲ ਪੈਸੇ ਦੀ ਬੱਚਤ ਹੋਏਗੀ ਤਾਂ ਆਪਾਂ ਕੋਈ ਵੀ ਖਰਚਾ ਜੇੜਾ ਸਾਡਾ ਐਜ ਈਟੀਜ਼ ਬਿਨਾਂ ਕਿਸੇ ਰੁਕਾਵਟ ਦੇ ਆਉਂਦਾ ਆ ਆਪਾਂ ਓਨੂੰ ਪੂਰਾ ਕਰ ਸਕਦੇ ਆਂ, ਜਿੱਦਾਂ ਆਪਾ ਬੱਚੇਆਂ ਦੀ ਫੀਸ ਹੋ ਗੀ, ਅਪਨੀ ਦਵਾਈ ਦਾ ਖਰਚਾ ਹੋ ਗਿਆ। ਹੋਰ ਨਿੱਕੇ ਮੋਟੇ ਕੰਮ ਹੋਨ, ਓ ਆਪਾਂ ਅਪਨੀ ਬੱਚਤ ਦੇ ਸਿਰ ਤੋਂ ਹੀ ਕਰ ਸਕਦੇ ਆਂ।
ਬਿਲਕੁਲ ਸਾਡੇ ਭਵਿੱਖ ਦੀਆਂ ਲੋੜਾਂ, ਅਚਾਨਕ ਆਉਣ ਵਾਲੀਆਂ ਮੁਸ਼ਕਿਲਾਂ ਲਈ ਤਿਆਰ ਹੋਨਾ ਚਾਈਦਾ ਆ। ਪੈਸੇ ਹੋਨਗੇ ਤਾਂ ਆਪਾਂ ਓਨਾਂ ਸਾਰਿਆਂ ਨਾਲ ਨਿਪਟ ਸਕਦੇ ਆਂ। ਹੂੰ, ਜੇ ਕਿਸੇ ਸਮੇ ਨੌਕਰੀ ਚਲੀ ਜਾਵੇ ਤਾਂ ਕੋਈ ਅਮ ਹਾਂ, ਨੌਕਰੀ ਚਲੀ ਜਾਵੇ, ਕੋਈ ਐਮਰਜੈਂਸੀ ਆ ਜਾਵੇ ਬੱਚਤ ਕੀਤੇ ਹੋਏ ਪੈਸੇ ਬੋਤ ਕੰਮ ਆਂਦੇ ਨੇ।
ਹਾਂਜੀ-ਹਾਂਜੀ ਜੇ ਆਪਾਂ ਸੇਵਿੰਗ ਕੀਤੀ ਹੋਏ ਨਾ, ਸਾਡੇ ਕੋਲ ਮਤਲਬ ਨਾ ਹੋ ਸਕੇ ਸਾਡੀ ਕਈ ਵਾਰ ਮੀਨੇ ਦੀ ਪੇਮੈਂਟ ਕਈ ਵਾਰ ਰੁਕ ਜਾਂਦੀ ਆ, ਸਾਡੇ ਕੋਲ ਕੁਛ ਸੇਵਿੰਗ ਹੋਏਗੀ ਆਪਾਂ ਬੱਚਤ ਕੀਤੀ ਹੋਏਗੀ ਤਾਂ, ਆਪਾਂ ਸਰਵਾਈਵ ਕਰ ਸਕਦੇ ਆਂ ਥੋੜ੍ਹਾ ਬਹ ਅਪਨਾ। ਕਿਉਂਕਿ ਸਾਡੇ ਕੋਲ ਸੇਵਿੰਗ ਹੈਗੀ ਆ।
ਬਿਲਕੁਲ, ਨਾਲੇ ਬੱਚਤ ਨਾਲ ਅਸੀਂ ਅਪਨੇ ਵੱਡੇ ਸੁਪਨੇ ਵੀ ਪੂਰੇ ਕਰ ਸਕਦੇ ਆਂ, ਜਿਵੇਂ ਕਿ ਘਰ ਖਰੀਦਨਾ, ਬੱਚਿਆਂ ਦੀ ਪੜ੍ਹਾਈ ਆ, ਕਾਰੋਬਾਰ ਸ਼ੁਰੂ ਕਰਨਾ। ਕੋਈ ਵੀ, ਸਾਡੇ ਕੁੜੀਆਂ ਲਈ ਤਾਂ ਬੋਹਤ ਜ਼ਰੂਰੀ ਐ ਸੇਵਿੰਗ।
ਹਾਂਜੀ-ਹਾਂਜੀ ਬੋਤ ਜ਼ਰੂਰੀ, ਕਿਉਂਕਿ ਅਪਨੇ ਛੋਟੇ-ਮੋਟੇ ਖ਼ਰਚੇ ਕੱਢਨਾ ਕਿ ਸਕੂਲ ਫੀਸ ਹੋ ਗੀ, ਟਿਊਸ਼ਨ ਫੀਸ ਹੋ ਗੀ, ਅਪਨੇ ਲਈ ਕੁੱਛ ਚੀਜ਼ ਲੈਣੀ ਅਪਨੇ ਲਈ ਕੋਸਮੈਟਿਕ ਕੋਈ ਸਮਾਨ ਲੈ ਕੇ ਆਣਾ ਆਪਾਂ ਕੋਲ ਸੇਵਿੰਗ ਹੋਏਗੀ, ਸਾਨੂੰ ਕਿਸੇ ਕੋਲੋਂ ਮੰਗਨ ਦੀ ਲੋੜ ਨੀ ਪਏਗੀ, ਕਿਉਂਕਿ ਸਾਨੂੰ ਪੋਕਿਟ ਮਨੀ ਮਿਲਦੀ ਅੱਜ ਕੱਲ੍ਹ ਬੱਚੇ ਸਕੂਲ ਪੜ੍ਹਦੇ ਆ, ਪੋਕਿਟ ਮਨੀ ਮਿਲਦੀ ਆ ਅ ਕਈ ਬੱਚੇ ਤਾਂ ਪੂਰੀ ਖਰਚ ਲੈਂਦੇ ਆ, ਬਟ ਕਈ ਜੇੜੇ ਓ ਸੇਵਿੰਗ ਕਰ ਲੈਂਦੇ ਆ, ਕਿ ਸਾਨੂੰ ਕਿ ਤੇ ਹੋਰ ਲੋੜ ਪੈ ਸਕਦੀ ਐ ਚੀਜ਼ ਦੀ। ਤੋਂ ਫਿਰ ਸਾਡੇ ਕੋਲ ਹੋਏਗੀ ਹਾਂ, ਸੇਵਿੰਗ ਹੋਏਗੀ ਨਾ। ਤੇ ਆਪਾਂ ਓ ਚੀਜ਼ ਨੂੰ ਕਰ ਸਕਦੇ ਆਂ, ਗਰਲਸ ਮੋਸਟਲੀ ਗਰਲਸ ਨੂੰ ਏ ਚੀਜ਼ ਦਾ ਜਜਾਦਾ ਕਰਨਾ ਪੈਂਦਾ ਕਿਉਂਕਿ ਕਿ ਓਨਾਂ ਨੇ ਅਗਲੇ ਘਰ ਵੀ ਜਾਨਾ ਹੁੰਦਾ ਏ, ਜੇ ਕੋਈ ਸੇਵਿੰਗ ਕਰਨੀ ਸਿਖੇਗੀ ਤਾਂ ਅਪਨੀ ਲਾਈਫ 'ਚ ਬੈਟਰ ਓ ਸਰਵਾਈਵ ਕਰ ਸਕਦੀ ਐ।
ਬਿਲਕੁਲ ਸਈ ਕਿਹਾ, ਵੈਸੇ ਤੁਹਾਡੇ ਅਨੁਸਾਰ ਲੋਕਾਂ ਨੂੰ ਕਦੋਂ ਤੋਂ ਬੱਚਤ ਕਰਨੀ ਸ਼ੁਰੂ ਕਰਨੀ ਚਾਈਦੀ ਐ, ਬਚਪਨ ਤੋਂ ਈ?
ਆਹ ਆ ਦੇਖੋ ਜੀ, ਹਾਂ ਦੇ ਮੇਰੇ ਅਨੁਸਾਰ ਤਾਂ ਬਚਪਨ ਤੋਂ ਹੀ ਅਹ ਮਤਲਬ ਕਿ ਬੱਚਿਆਂ ਨੂੰ ਆਪਾਂ ਨੂੰ ਦੱਸਣਾ ਚਾਈਦਾ ਨਾ ਕਿ ਅਪਨੀ ਸੇਵਿੰਗ ਕਰੋ, ਜਿੱਦਾਂ ਓਨਾਂ ਨੂੰ ਪੋਕਿਟ ਮਨੀ ਮਿਲਦੀ ਆ। ਓਨਾਂ ਨੂੰ ਕੀ ਕੁੱਛ ਪੈਸੇ ਵੀ ਹੋਰ ਵੀ ਮਿਲਦੇ ਆ, ਓਨਾਂ ਨੂੰ ਗੁਲਕ ਵਗੈਰਾ ਲੈ ਲੈਣੀ ਚਾਈਦੀ ਆ, ਓਦੇ ਵਿੱਚ ਅਪਨੇ ਪਸੇ ਥੋੜੇ-ਥੋੜੇ ਪਾਂਦੇ ਰਹਿਣਾ ਚਾਈਦਾ ਵਾ। ਬੱਚੇਆਂ ਨੂੰ ਪਤਾ ਲੱਗਦਾ, ਓਨਾਂ ਨੂੰ ਇੰਕਰੀਜ਼ ਕਰਦੇ, ਇੰਕਰੀਜ਼ ਹੁੰਦੇ ਹੋਰ ਕਿ ਸਾਨੂੰ ਪੈਸੇ ਮਿਲਨ, ਆਪਾਂ ਪੋਕਿਟ ਮਨੀ ਕੁੱਛ ਵੀ ਸਾਨੂੰ ਮਿਲਿਆ, ਆਪਾਂ ਅਪਨੀ ਗੁਲਕ ਵਿੱਚ ਪਾ ਲਿਏ। ਫਿਰ ਐੱਸ ਇਟ ਇਜ਼ ਐਹੀ ਕੋਈ ਚੀਜ਼ ਲੈਣੀ, ਜਿੱਦਾਂ ਬੱਚੇ ਨੂੰ ਹੁੰਦਾ ਨਾ ਕਿ ਮੈਂ ਸਾਈਕਲ ਦਾ ਨਿਊ ਜਾਂ ਕੋਈ ਨਵੀਂ ਚੀਜ਼ ਲਵਾਂ। ਓ ਹੁੰਦਾ ਕਿ, ਮੰਮਾ ਮੇਰੇ ਕੋਲੋਂ ਪੈਸੇ ਹੈਗੇ ਆ, ਤੁਸੀਂ ਮੇਰੇ ਕੋਲ ਲੈ ਲੋ ਨਾ ਓਨੇ ਸੇਵਿੰਗ ਕੀਤੀ ਤੀ ਹੁੰਦੀ ਆ, ਆਪਾਂ ਓ ਚੀਜ਼ ਬੱਚੇ ਨੂੰ ਦੱਸਾਂਗੇ ਤੇ ਬੱਚਾ ਓ ਕਰ ਸਕਦਾ ਐ। ਤੇ ਕਿਉਂਕਿ ਬਚਪਨ ਹਾਂਜੀ, ਬਚਪਨ ਤੋਂ ਹੀ ਬੱਚੇ ਨੂੰ ਏਹੀ ਚੀਜ਼ ਦਾ ਦੱਸਨਾ ਚਾਈਦਾ ਐ।
ਤਾਂ ਹੀ ਜਦੋਂ ਕਮਾਈ ਸ਼ੁਰੂ ਹੋਵੇ ਬੰਦਾ ਉਦੋਂ ਹੀ ਅਗਰ ਬਚਪਨ ਤੋਂ ਹੀ ਖਰਚ ਚੇ ਤਾ ਜਾਦਾ ਆਦਤ ਹੋਵੇ ਫੇਰ ਨੀ ਬੰਦਾ ਬੱਚਤ ਕਰਦਾ।
ਹਾਂਜੀ-ਹਾਂਜੀ ਓਹੀ ਨਾ ਬਚਪਨ ਤੋਂ ਹੀ ਸਾਨੂੰ ਏ ਚੀਜ਼ ਪਤਾ ਹੋਵੇ ਨਾ ਤੇ ਆਪਾਂ ਜੋ ਚੀਜ਼ ਆਪਾਂ ਬਚਪਨ ਤੋਂ ਸਿੱਖੀ ਹੋਵੇ ਨਾ ਅੱਗੇ ਤੱਕ ਸਾਨੂੰ ਓ ਲੈ ਕੇ ਜਾਂਦੀ ਆ, ਸਾਡੀ ਚੰਗੀ ਆਦਤ ਹੋਵੇ ਜਾਂ ਸਾਡੀ ਬੁਰੀ ਆਦਤ ਹੋਵੇ, ਸਾਡੀ ਓ ਬਚਪਨ ਵਿੱਚ ਹੀ ਸਾਨੂੰ ਪਤਾ ਲੱਗ ਜਾਂਦੀ ਆ।
ਕਈ ਲੋਕ ਕਹਿੰਦੇ ਆ ਕਿ ਓਨਾਂ ਦੀ ਆਮਦਨ ਘੱਟ ਐ ਤਾਂ ਕਰਕੇ ਓ ਬੱਚਤ ਨਹੀਂ ਕਰ ਸਕਦੇ। ਇਸ ਬਾਰੇ ਤੁਸੀਂ ਕੀ ਸੋਚਦੇ ਓ?
ਅ ਨਈ-ਨਈ ਦੀਦੀ ਏ ਗੱਲ ਨਾ ਥੋੜ੍ਹੀ ਮੈਨੂੰ ਆਊਟ ਜੀ ਲੱਗਦੀ ਆ ਕਿ ਆਮਦਨ ਘੱਟ ਤਾਂ ਓ ਬੱਚਤ ਨੀ ਕਰ ਸਕਦੇ ਦੇਖੋ, ਜੇ ਆਪਾਂ ਖਾਣ ਲਈ ਰੋਟੀ ਪਕਾ ਰਹੇ ਆਂ, ਆਪਣੇ ਘਰ ਦੇ ਵਿੱਚ ਹੁਣ ਇੱਕ ਦੋ ਰੋਟੀ ਸਾਡੀ ਵੱਧ ਵੀ ਹੁੰਦੀ ਹੈ, ਇੱਕ ਦੋ ਰੋਟੀ ਸਾਡੀ ਕਈ ਵਾਰ ਘੱਟ ਵੀ ਜਾਂਦੀ ਆ ਹਨਾ, ਆਪਾਂ ਰੋਜ਼ ਉਹੀ ਕੰਮ ਕਰ ਰਹੇ ਹਾਂ ਕਦੀ ਆਪਾਂ ਵੱਧ ਖਾ ਲੈਂਣੇ ਆ ਰੋਟੀ ਕਦੀ ਆਪਾਂ ਘੱਟ ਖਾ ਲੈਂਦੇ, ਏਹੀ ਚੀਜ਼ ਸਾਡੇ 'ਚ ਮੈਨੂੰ ਕਿ ਜੇ ਆਪਾਂ ਓਹੀ ਬਚਦੇ ਵਿੱਚੋਂ ਆਪਣਾ ਥੋੜ੍ਹਾ ਜਿਹਾ, ਹੱਥ ਘੁੱਟ ਕੇ ਵਰਤੀਏ ਤੇ ਓਦੇ ਵਿੱਚੋਂ ਹੀ ਆਪਾਂ, ਜੇੜੀ ਓ ਬੱਚਤ ਜੇਹੜੀ ਹੈ ਕਿ ਓਕਰ ਸਕਦੇ ਹਾਂ। ਬੜੇ ਚੰਗੀ ਤਰੀਕੇ ਨਾਲ ਕਰ ਸਕੋ, ਜ਼ਿਆਦਾ ਨਈ ਥੋੜ੍ਹੀ ਸੇਵਿੰਗ ਕਰ ਲੋ।
ਬਿਲਕੁਲ। ਏ ਗੱਲ ਸਈ ਹੈ, ਫਜ਼ੂਲ ਖ਼ਰਚਿਆਂ ਨੂੰ ਘੱਟ ਕਰਕੇ ਵੀ ਬੱਚਤ ਕੀਤੀ ਜਾ ਸਕਦੀ ਹੈ।
ਹਾਂ-ਹਾਂ, ਜਿਵੇਂ ਆਪਾਂ ਫਜ਼ੂਲ ਦੀ ਕੋਈ ਵੀ ਚੀਜ਼ ਜੇੜੀ ਸਾਡੀ ਵੇਸਟ ਜਾਂਦੀ, ਮਤਲਬ ਕਿ ਆਪਾਂ ਕਈ ਔਫਰ ਵਗੈਰਾ ਲੱਗੇ ਹੁੰਦੇ ਆ, ਕੋਈ ਕੁਛ ਚੀਜ਼ ਹੁੰਦੀ ਹੈ ਨਾ। ਆਪਾਂ ਦੇ ਕੇ ਓ ਚੀਜ਼ ਖਰੀਦ ਲੈਂਣੇ ਹਾਂ। ਤੇ ਬਟ ਓਸਾਡੇ ਕੋਈ ਫਾਇਦੇ ਦੀ ਨਈ ਹੁੰਦੀ, ਓ ਫਜ਼ੂਲ ਖ਼ਰਚੀ ਆ।
ਹੂੰ, ਜਿਵੇਂ ਕਿ ਲੋੜ ਦੀਆਂ ਚੀਜ਼ਾਂ ਖਰੀਦੋ, ਫਜ਼ੂਲ ਖਰਚੀ ਨਾ ਕਰੋ ਪ ਚੀਜ਼ਾਂ ਤੇ ਪੈਸੇ ਨਾ ਇਨਵੈਸਟ ਕਰੋ, ਬਿਲਕੁਲ
ਬੈਸਟ ਆ।
ਹੂੰ, ਅੱਜਕੱਲ੍ਹ ਲੋਕ ਲੋਕ ਜੇੜੇ ਆ। ਅ ਓ ਖਰੀਦਦਾਰੀ ਵੱਲ ਜ਼ਿਆਦਾ ਆਕਰਸ਼ਿਤ ਹੋ ਜਾਂਦੇ ਆ, ਜੇੜੇ ਕਿ ਔਨਲਾਈਨ ਹੁੰ ਓਨਾਂ ਨੂੰ ਔਨਲਾਈਨ ਓਦੇ ਵਿੱਚ ਨਾ ਜ਼ਿਆਦਾ ਪੈਸੇ ਆਪਣੇ ਖਰਚ ਕਰ ਦਿੰਦੇ ਆ ਜੇ ਆਪਾਂ ਮਾਰਕੀਟ ਜਾ ਕੇ ਕਰਦੇ ਆ, ਬਾਜ਼ਾਰ ਚ ਆ ਕੇ ਕੋਈ ਖਰੀਦਦਾਰੀ ਕਰਦੇ ਆ। ਓਦੇ ਵਿੱਚ ਤੁਆਡੀ ਇਨਵੈਸਟਮੈਂਟ ਆਪਾਂ ਖਰਚਾ ਘੱਟ ਕਰਦੇ ਹਾਂ, ਤੁਹਾਡਾ ਕੀ ਵਿਚਾਰ ਆ।
ਹਾਂਜੀ-ਹਾਂਜੀ, ਏ ਗੱਲ ਬਿਲਕੁਲ ਸਹੀ ਆ ਜਦੋ ਆਪਾਂ ਬਾਜ਼ਾਰ ਜਾਵਾਂਗੇ ਨਾ, ਆਪਾਂ ਨਾਪ ਤੋਲ ਕੇ ਚੀਜ਼ ਲੈਂਦੇ ਹਾਂ। ਕੋਈ ਭਾ ਆਪਾਂ ਘੱਟ ਕਰ ਲੈਂਣੇ ਹਾਂ, ਕਿਸ ਚੀਜ਼ ਚ ਸਾਨੂੰ ਹੁੰਦਾ ਨਾ ਕਿ ਓ ਸਾਨੂੰ ਏਨਾ ਰੇਟ ਦੱਸ ਸਾਡੀ ਆਦਤ ਹੁੰਦੀ ਨਈ ਥੋੜ੍ਹਾ ਘੱਟ ਕਰੋ ਥੋੜ੍ਹਾ ਘੱਟ ਕਰੋ, ਸਾਡੇ ਕੋਲ ਏਨੀ ਬਜਟ ਨੀ ਹੈਗੀ। ਹਨਾ ਤੇ ਨਾ ਏਦੇ ਵਿੱਚ ਏ ਚੀਜ਼ ਹੋ ਜਾਂਦੀ, ਆਪਾਂ ਕੋਈ ਨਾਪਤੋਲ ਨੀ ਕਰਦੇ ਜਿੰਨਾ ਰੇਟ ਓਨਾ ਹੀ ਪੇ ਕਰਨਾ ਪੈਂਦਾ ਹੈ। ਹਾਂ, ਏ ਚੀਜ਼ ਮਾਇਨੇ ਰੱਖਦੀ ਐ, ਸਾਡੇ ਲਈ ਵੀ ਕਿ ਆਪਾਂ ਜੇੜੀ ਆ ਕੋਈ ਵੀ ਚੀਜ਼ ਸ਼ੋਪ ਕਰਨੀ ਆ ਆਪਾਂ ਖੁਦ ਡਿਅਲ ਤੌਰ ਤੇ ਜਾ ਕੇ ਐ ਚੀਜ਼ ਨੂੰ ਖਰੀਦੀਏ ਦੇਖੀਏ ਪਰਖੀਏ। ਫੇਰ ਉਹ ਆਪਾਂ ਓ ਚੀਜ਼ ਲਈਏ, ਏਸ ਨਾਲ ਆਪਾਂ ਨਾਪਤੋਲ ਕਰਨਾ ਵੀ ਸਿੱਖ ਲੈਂਦੇ ਹਾਂ, ਇੱਕ ਦੂਸਰੇ ਨਾਲ ਕਮਿਊਨੀਕੇਟ ਕਰਨਾ ਵੀ ਵਧੀਆ ਤਰੀਕੇ ਨਾਲ ਕਰ ਲੈਂਦੇ ਹਾਂ। ਬੱਚਤ ਵੀ ਹੋ ਜਾਂਦੀ, ਬੱਚਤ ਦੀ ਬੱਚਤ ਕਮਿਊਨੀਕੇਟ ਕਮਿਊਨੀ
ਜਦੋਂ ਮਾਰਕੀਟ ਜਾਈਦਾ, ਮਾਇੰਡ ਫਰੈਸ਼ ਹੋ ਜਾਂਦਾ।
ਹਾਂ,, ਬਿਲਕੁਲ-ਬਿਲਕੁਲ ਜੀ ਨਵੇਂ-ਨਵੇਂ ਲੋਕ ਦੇਖਣ ਨੂੰ ਮਿਲਦੇ ਆ, ਕਈ ਚੀਜ਼ਾਂ ਸਪੈਸ਼ਲ ਹੁੰਦੀਆਂ, ਓਹੋ ਜੇ ਘਰੇ ਬੈਠੇ ਆਪਾਂ ਦੇਖੋ ਸ਼ੋਪਿੰਗ ਕਰ ਲਈ, ਸਾਨੂੰ ਕਿਸੇ ਚੀਜ਼ ਬਾਰੇ ਨੌਲੇਜ ਨੀ ਹੋ ਸਕਦੀ ਨਾ।
ਬਿਲਕੁਲ, ਕਿਸੇ ਨਾਲ ਗੱਲ ਨੀ ਕਰਨੀ ਕੁਛ ਨੀ ਆ, ਬਾਰ ਜਾਣਾ ਕੁਛ ਖਾ ਕੇ ਵੀ ਆਂਨੇ ਆਂ। ਘੁੰਮ ਫਿਰ ਕੇ ਆਣੇ ਆ, ਆਊਟਿੰਗ ਹੋ ਜਾਂਦੀ ਐ।
ਹਾਂਜੀ-ਹਾਂਜੀ, ਬਿਲਕੁਲ ਜੀ ਸਹੀ ਹੈ।
ਪੈਸੇ ਜੇੜੇ ਆ ਨਾ, ਓ ਬੈਂਕਾਂ ਵਿੱਚ ਜ਼ਿਆਦਾ ਸੁਰੱਖਸ਼ਿਅਤ ਨੀ ਹੈ। ਤੇ ਉਥੇ ਵਿਆਜ ਵੀ ਲੱਗਦਾ ਆ, ਏਸ ਤੋਂ ਇਲਾਵਾ ਆਪਾਂ ਕੁਛ ਚੀਜ਼ਾਂ ਤੇ ਨਿਵੇਸ਼ ਵੀ ਕਰ ਸਕਦੇ।
ਹਾਂਜੀ-ਹਾਂਜੀ, ਬਿਲਕੁਲ ਪੈਸੇ। ਪੈਸੇ ਜੇੜੇ ਬੈਂਕਾਂ ਵਿੱਚ ਸੁਰੱਖਿਅਤ ਹੁੰਦੇ, ਕਿਉਂਕਿ ਆਪਾਂ, ਕੁਛ ਚੀਜ਼ ਬਚਾਨੇ ਆਂ। ਤੇ ਸਾਡੇ ਕੋਲ ਹੁੰਦਾ ਨਾ ਕਈ। ਲੇਡੀਜ਼ ਹੁੰਦੀਆਂ ਘਰੇ ਵਿੱਚ ਹੀ ਰੱਖ ਲੈਂਦੀਆਂ, ਉਹ ਘਰੇ ਬੈਠੇ ਪੈਸੇ ਜਿਹੜੇ ਆ ਉਹ। ਜ਼ਿਆਦਾ ਨਹੀਂ ਹੁੰਦੇ, ਉਹ ਉੱਥੇ ਦੇ ਉੱਥੇ ਹੀ ਰਹਿੰਦੇ ਆ ਜਦੋਂ ਆਪ। ਆਪਾਂ ਬੈਂਕ ਵਿੱਚ ਉਹਨਾਂ ਨੂੰ ਜਮਾਂ ਕਰਾਵਾਂਗੇ, ਉਹਨਾਂ ਤੇ ਵਿਆਜ ਵੀ ਪਏਗਾ, ਤੇ ਜਦੋਂ ਦੇਖੇ। ਪਿੰਡਾਂ ਦੇ ਵਿੱਚ ਜ਼ਿਆਦਾ ਨਾ ਲੋਕਾਂ ਨੇ ਕਮੇਟੀਆਂ ਪਾਈਆਂ ਹੁੰਦੀਆਂ, ਲੇਡਸ ਨੇ ਜ਼ਿਆਦਾਤਰ ਕਮੇਟੀਆਂ ਪਾਈਆਂ ਹੰਦੀਆਂ, ਕਿ ਇੰਨਨੀ ਕਮੇਟੀ। ਇਨਾ ਘਾਟਾ ਇੰਨਾ ਵਾਧੇ ਦੇ ਵਿੱਚ ਆਪਾਂ ਚੁੱਕਣੀ, ਉਹ ਵੀ ਉਹਨਾਂ ਨੂੰ ਬੈਨੀਫਿਟ ਹੀ ਹੁੰਦਾ ਹੈ। ਉਹਦੇ ਵਿੱਚ ਵੀ ਉਹਨਾਂ ਨੂੰ ਬੈਨੀਫਿਟ ਆ ਜਾਂਦਾ ਹੈ, ਬੈਂਕ ਦੇ ਵਿੱਚ ਤੇ ਮਿਲਦਾ ਹੀ ਮਿਲਦਾ ਬੇਆਜ। ਤੇ ਏਦਾਂ ਵੀ ਆਪਾਂ ਹੋਰ ਚੀਜ਼ਾਂ ਨਿੱਕੇੀਆਂ -ਨਿੱਕੇੀਆਂ, ਚੀਜ਼ਾਂ ਖਰੀਦ ਕੇ ਤੇ ਆਪਾਂ ਬੱਚਤ ਜਿਹੜੀ ਆ ਉਹ। ਸਹੀ ਤਰੀਕੇ ਨਾਲ ਕਰ ਸਕਦੇ ਹਾਂ।
ਹੂ ਤੁਹਾਡੇ ਅਨੁਸਾਰ ਵੈਸੇ ਕ ਕਮਾਈ ਅਤੇ ਬੱਚਤ ਵਿੱਚੋਂ ਕਿਹੜੀ ਵਧੇਰੇ ਮਹੱਤਵਪੂਰਨ ਚੀਜ਼ ਹੈ।
ਆਹ ਦੇਖੋ ਦੀਦੀ ਕਮਾਈ, ਤੇ ਬੱਚਤ ਦੋਵੇਂ ਹੋਣਗੀਆਂ ਤੇ ਚੀਜ਼ਾਂ। ਵਧੀਆ ਤਰੀਕੇ ਨਾਲ ਤਦ ਆਪਾਂ ਬੱਚਤ ਕਰਾਂਗੇ, ਠੀਕ ਆ ਜੇ ਕਮਾਈ ਆਪਾਂ। ਤੇ ਆਪਾਂ ਬੱਚਤ ਨਾ ਕੀਤੀ, ਤੇ ਉਹ ਵੀ ਕੋਈ ਫਾਇਦਾ ਨਹੀਂ ਕਿਉਂਕਿ ਬੱਚਤ ਜੇ ਉਹਨੂੰ ਇਹ। ਕਹਿੰਦੇ ਨੇ ਨਾ ਹਾਂ ਤੁਸੀਂ ਇੰਨਾ ਕਮਾਇਆ, ਤੁਹਾਡੇ ਕੋਲ ਕੋਈ ਬੱਚਤ ਨੀ ਹੈਗਾ, ਕੋਈ ਬੈਲੇੈਂਸ ਨਹੀਂ ਹੈਗਾ। ਲੋਕੀ ਗੱਲ ਕਰ ਦਿੰਦੇ ਐਵੇਂ ਨਾ, ਕਮਾਈ ਦੇ ਨਾਲ -ਨਾਲ। ਬੱਚਤ, ਹਾਂਜੀ ਕਮਾਈ ਦੇ ਨਾਲ- ਨਾਲ ਬੱਚਤ ਵੀ ਬਹੁਤ ਜ਼ਰੂਰੀ ਹੈ।
ਤੇ ਓਦਾਂ ਵੀ ਨਾ ਜਿੰਨਾਂ ਦੀ ਜ਼ਿਆਦਾ ਕਮਾਈ ਹੁੰਦੀ, ਉਹ ਆਪਣੀ ਲਗਜ਼ਰੀ ਲਾਈਫ। ਲੈਂਦੇ ਆ, ਪਰ ਜਿਹਨਾਂ ਦੀ ਕਮਾਈ ਅੱਛੀ ਆ, ਉਹ ਸਾਦਾ ਜੀਵਨ ਜੀ ਕੇ ਵੀ ਪੈਸੇ ਬਚਾ ਲੈਂਦੇ ਆ ਉਹ।
ਹਾਂਜੀ ਬਿਲਕੁਲ -ਬਿਲਕੁਲ- ਬਿਲਕੁਲ, ਜੀ ਉਹਨਾਂ ਕੋਲ ਹਾਂ ਬਸ- ਬਸ, ਦੀਦੀ ਇਹ ਚੀਜ਼ਾਂ ਨਾ ਆਪਾਂ, ਉਹ ਚੀਜ਼ ਨਾ ਸਰਵਾਈਵ ਕਰ ਸਕਦੇ, ਜੀਣ ਲਈ ਆਪਾਂ ਕਰਦੇ ਹਾਂ ਸਭ। ਕੁਛਾ, ਜਦੋਂ ਆਪਾਂ ਵਧੀਆ ਤਰੀਕੇ ਨਾਲ ਖਾ ਪੀ ਰਹੇ ਹਾਂ ਸਭ ਕੁੱਛ ਹੋ ਰਿਹਾ। ਬੱਚਤ ਵੀ ਹੋ ਰਹੀ ਹੈ, ਸਾਡੇ ਬੱਚੇ ਵਧੀਆ ਸਕੂਲ ਪੜ੍ਹ ਰਹੇ ਆ, ਉਹਨਾਂ ਨੂੰ ਕੱਪੜਾ ਲੀੜਾ ਲੱਤਾ ਸਭ ਕੁਛ ਮਿਲ ਰਿਹਾ ਹੈ। ਇਟ ਮੀਨਸ ਆਪਾਂ ਸਹੀ ਹਾਂ, ਆਪਾਂ ਸਕਸੈਸ। ਫੁੱਲ, ਆਪਣੀ ਲਾਈਫ ਦੇ ਵਿੱਚ ਕਿਉਂਕਿ ਅਸੀਂ ਬੱਚਤ ਕੀਤੀ, ਆਪਣੇ ਬੱਚਿਆਂ ਨੂੰ ਵੀ ਪੜ੍ਹਾ ਰਏ ਆਂ, ਸਾਨੂੰ ਕਿਸੇ ਅੱਗੇ ਹੱਥ ਨਹੀਂ ਅੱਡਣੀ ਪੈ ਰਹੀ।
ਬਿਲਕੁਲ -ਬਿਲਕੁਲ, ਜਿਆਦਾ ਓਵਰ ਵੀ ਤੇ ਖਾਵਾ ਸ਼ੋ ਔਫ ਕਰਕੇ ਕੋਈ ਫਾਇਦਾ, ਨੀ ਲੋਕਾਂ ਅੱਗੇ ਕਿ ਸਾਡੇ। ਔ ਇੰਨਾ ਆ, ਕਹਿੰਦੇ ਆ ਨਾ ਕਿ ਕਮਾਈ। ਪੁਰਾਣੇ ਬਜ਼ੁਰਗ ਕਹਿੰਦੇ ਸੀ, ਕਮਾਈ ਨੂੰ ਲੂਕਾ ਕੇ ਰੱਖੀ ਦਾ ਆ।
ਹਾਂਜੀ- ਹਾਂਜੀ, ਬਿਲਕੁਲ।
ਲੂਕਾ ਕੇ ਰੱਖੀ ਦਾ ਐ, ਉਹ ਚ ਫਿਰ ਵਾਧਾ ਪੈਂਦਾ ਆ, ਦਿਖਾਵਾ ਕਰਨ ਨਾਲ ਕੋਈ ਫਾਇਦਾ ਨਹੀਂ।
ਸਹੀ ਗੱਲ ਦਿਖਾਵਾ ਕਰਾਂਗੇ ਤੇ ਕੀ ਹੋਏਗਾ। ਤੁਸੀਂ ਆਪਣੀ ਜਿਹੜੀ ਤੁਸੀਂ ਬੱਚਤ ਕੀਤੀ ਆ, ਉਹ ਬੇਫਜ਼ੂਲ ਖਰਚ ਕਰ ਰਹੇ ਹੋ। ਇਹ ਚੀਜ਼ ਜਿਹੜੀ ਜ਼ਿਆਦਾਤਰ ਹਾਂ, ਜਿਹੜੀ ਕਹਿੰਦੇ ਹੁੰਦੇ ਐ ਹਾਈ ਲਿਵਿੰਗ ਮਤਲਬ ਕਿ ਹਾਈ ਥਿੰਕਿੰਗ ਸਿੰਪਲ ਲਿਵਿੰਗ। ਇਹ ਚੀਜ਼ ਮਾਇਨੇ ਰੱਖਦੀ ਆ, ਅੱਜ ਚੀ ਦੇ ਦੌਰ ਦੇ ਵਿੱਚ ਕਿ ਤੁਸੀਂ। ਹਾਂ ਸੋਚੋ ਵੱਡਾ ਕਰੋ, ਮਤਲਬ ਸਿੰਪਲ ਰਹੋ। ਤੁਹਾਨੂੰ ਕੋਈ ਕੀ ਕਹੇਗਾ, ਤੁਹਾਨੂੰ ਕੋਈ ਕੁਛ ਨੀ ਕਹੇਗਾ ਤੁਹਾਨੂੰ ਇਹ ਕ ਕਿ ਹਾਂ ਇਹ ਵਧੀਆ, ਤਰੀਕੇ ਨਾਲ ਆਪਣੀ ਲਾਈਫ। ਜਿਹੜਾ ਉਹ ਜੀ ਰਿਆ ਫਜੂਲ ਖਰਚ।
ਖੂਬਸੂਰਤੀ ਔਫ
ਹਾਂਜੀ ਬਸ -ਬਸ, ਜੀ ਇਹ ਚੀਜ਼ ਮਾਇਨੇ ਰੱਖਦੀ ਆ।
ਮੇਕਅਪ ਵਗੈਰਾ, ਜ਼ਿਆਦਾ ਓਵਰ। ਕਰਨ ਨਾਲ ਆਪਣੇ ਵਾਲਾਂ ਨੂੰ ਛੇੜਨ ਨਾਲ, ਉਹਦੇ ਨਾਲ ਆਪਣੇ -ਆਪਣਾ ਹੀ ਨੁਕਸਾਨ ਹੁੰਦਾ ਆ। ਸਾਡੀ ਏਜ ਘੱਟ ਜਾਂਦੀ ਹੈ, ਇਹ ਨੀ ਕਿ ਆਪਾਂ ਜਵਾਨ ਰਹਿਨੇ ਆਂ ਪਰ ਸਿੰਪਲ ਹੈਲਦੀ ਲਾਈਫ ਨਾਲ ਸਾਡਾ ਹੁਮਰ ਵੀ ਵਧੀਆ ਰਹਿੰਦੀ ਸਾਡੀ ਸਕਿੰਨ ਵੀ ਵਾਲ ਵੀ ਬੱਛੇ ਰਹਿੰਦੇ ਆ।
ਤਾਂ ਨਾਲੇ 'ਤੇ ਆਪਾਂ ਕੀ ਕਰਦੇ ਜਿਹੜੀ ਸੇਵਿੰਗ ਕੀਤੀ ਹੁੰਦੀ ਆ ਇਹੋ ਜਿਹੀ ਫਜ਼ੂਲ ਕਰਚੀ 'ਤੇ ਆਪਾਂ ਵੇਸਟ ਕਰ ਦਿੰਨੇ ਆ। ਇੱਕ 'ਤੇ ਸਾਡੀ ਸੇਵਿੰਗ ਜਾਂਦੀ ਆ ਇੱਕ ਸਾਡੀ ਜੋ ਆਪਾਂ ਕੀਤਾ ਹੁੰ ਦਾ ਵਾ ਹਾਨੂੰ ਨੈਚੁਰਲੀ ਚੀਜ਼ ਜਿਹੜੀ ਆ ਆਪਣੀ ਉਹ ਗਵਾ ਲੈਨੇ ਆ ਪਾਂ ਆਰਟੀਫਿਸ਼ਅਲ ਦੇ ਜ਼ੋਰ ਦੇਣ ਲੱਗ ਜਾਂਨੇ ਆ।
ਬਿਲਕੁੱਲ। 'ਤੇ ਨਾਲੇ ਛੋਟੀਆਂ-ਛੋਟੀਆਂ ਬੱਚਤਾਂ ਈ ਸਾਨੂੰ ਭਵਿੱਖ ਲਈ ਮਦਦ ਕਰਦੀਆਂ। ਉਹੀ ਸਾਡਾ ਸਹਾਰਾ ਬਣਦੀਆਂ ਨੇ।
ਬਸ ਉਹੀ ਨਾ ਆਪਾਂ ਹਾਡੇ ਵੱਲ ਦੇਖ ਕੇ ਸਾਡੇ ਬੱਚੇ ਵੀ ਕਰਨਗੇ 'ਤੇ ਸਾਨੂੰ ਵੀ ਖੁਸ਼ੀ ਹੋਏਗੀ ਕਿ ਆ ਆਪਾਂ ਵਧੀਆ ਕੰਮ ਕੀਤਾ ਐ ਸਾਡੇ ਬੱਚੇ ਵੀ ਅੱਗੇ ਨੇਸਟ ਟੇਮ ਇਹੀ ਕੰਮ ਕਰ ਰੇ ਆ।
ਬਿਲਕੁੱਲ-ਬਿਲਕੁੱਲ ਇਹ ਤਾਂ ਵਧੀਆ ਗੱਲ ਆ। ਮੈਂ ਵੀ ਇਸ ਚੀਜ਼ ਦਾ ਧਿਆਨ ਰੱਖੂਗੀ।
ਹਾਂਜੀ-ਹਾਂਜੀ ਜੇ ਆਪਾਂ ਫਜ਼ੂਲ ਖਰਚੀ ਕਰਾਂਗੇ 'ਤੇ ਬੱਚੇ ਹਾਡਿਆ ਨੇ 'ਤੇ ਓਟੋਮੈਟਿਕ ਕਹਿਣਾ ਸਾਡੇ ਮੰਮੀ ਪਾਪਾ ਵੀ ਇਵੇਂ ਕਰਦੇ ਆਪਾਂ ਵੀ ਇਵੇਂ ਈ ਕਰਾਂਗੇ। ਬੱਚਿਆਂ ਦੇ ਵਿੱਚ ਬੱਚਿਆਂ ਦਾ ਮਾਈੰਡ ਸੈਟ ਤੇ ਸੈੱਟ ਹੋ ਜਾਂਦਾ ਐ ਇਹ ਚੀਜ਼ ਦਾ ਨਾ 'ਤੇ ਬੱਚਤ ਬਹੁ ਜ਼ਰੂਰੀ ਆ ਲਾਈਫ ਦੇ ਵਿੱਚ ਕਮਾਈ 'ਤੇ ਬੱਚਤ ਦੋਵੇ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਆ। ਮੇਰੇ ਅਕੋਰਡਿੰਗ ਤੇ ਇਹ ਸਭ ਸਈ ਆ ਮਤਲਬ ਬੱਚਤ ਤੇ ਕਮਾਈ ਦੋਨੋ ਚਾਈਦੀ ਐ।
ਬਿਲਕੁੱਲ ਤੁਹਾਡੇ ਨਾਲ ਗੱਲ ਕਰਕੇ ਇੰਨਾ ਅੱਛਾ ਲੱਗਾ ਮੈਨੂੰ ਨਵੀਂ ਚੀਜ਼ ਮਤਲਬ ਪਤਾ ਲੱਗਾ ਕਿ ਮੈਨੂੰ ਲਾਈਫ ਵਿੱਚ ਸੇਵਿੰਗ ਕਰਨੀ ਚਾਈਦੀ ਐ। ਕਿੰਨੀ ਇੰਪੋਰਟੈਂਟ ਆ ਬੋਅਤ-ਬੋਅਤ ਧੰਨਵਾਦ ਤਾਹਡਾ ਬੋਅਤ-ਬੋਅਤ।
ਥੈਂਕ ਯੂ ਜੀ ਥੈਂਕ ਯੂ ਜੀ ਵੈਲਕਮ ਧੰਨਵਾਦ ਜੀ ਓਕੇ ਥੈਂਕ ਯੂ ਜੀ। ਓਕੇ ਜੀ।